ਹੈਲੋ-
ਹੈਲੋ ਸਤਿ ਸ੍ਰੀ ਅਕਾਲ
ਕਾਲ
ਹੋਰ ਕੀ ਹਾਲ-ਚਾਲ? ਬਸ ਵਧੀਆ ਹੈ, ਤੁਸੀ ਦੱਸੋ?
ਵਧੀਆ ਹੈਗਾ ਹੇ ਕੀ ਕਰ ਰਹੇ ਸੀ ਤੁਸੀ
ਕੁਛ ਨਹੀ ਬਸ ਮੈਂ ਕਿਤਾਬ ਪੜ੍ਹ ਰਹੀ ਸੀ ਬੈਠ ਕੇ। ਚਲ ਮੈਂ ਕਿਹਾ ਕਿਤਾਬ ਇੱਕ ਪੜ੍ਹਨੀ। ਸ਼ੁਰੂ ਕੀਤੀ ਸੀ, ਦੋ ਖਤਮ ਕਰ ਲਈਆਂ ਇੱਕ ਹੋਰ ਪੜ੍ਹ ਰਹੀ ਸੀ ਤੇ ਉਹੀ ਉਹਦੇ ਨਾਲ ਲੱਗੀ ਸੀ, ਤੇ ਮੈਂ ਕਿਹਾ ਪੜ੍ਹ ਲਈਏ ਕਿਤਾਬਾਂ ਪੜ੍ਹਨ ਦਾ ਤੇ ਮਤਲਬ ਇੱਕ ਇੱਕ ਵਾਰੀ ਤੁਹਾਨੂੰ ਪੈ ਜਾਏ ਆਦਤ ਪੈ ਜਾਏ, ਤੇ ਫਿਰ ਤੁਸੀਂ ਤੁਹਾਡੇ ਕੋਲੋਂ ਕਿਤਾਬਾਂ ਛੁੱਟਦੀਆਂ ਨਹੀ ਆ ਮੈਂ ਤੇ ਆਪਣੇ ਨਿਆਣੇ ਨੂੰ ਵੀ ਇਹੀ ਕਹਿੰਦੀ ਆ ਕਿ ਜਿੰਨੀ ਕਿਤਾਬ ਪੜ੍ਹੋ, ਕਿਤਾਬਾਂ ਤੋਂ ਜ਼ਿਆਦਾ ਅੱਛਾ ਦੋਸਤ ਕੋਈ ਨੀ ਹੈ ਕਿਉਂਕਿ ਉਹ ਨੌਲੇਜ ਦਾ ਭੰਡਾਰ ਹੁੰਦਾ ਬਹੁਤ ਗਿਆਨ ਹੁੰਦਾ ਹੈ, ਬਹੁਤ ਕੁਛ ਪਤਾ ਲੱਗਦਾ ਕਿਤਾਬਾਂ ਪੜ੍ਹ-ਪੜ੍ਹ ਕੇ ਬਹੁਤ ਸਾਰੀ, ਮੈਂ ਤੇ ਆਪਣੇ ਜਵਾਕ ਨੂੰ ਵੀ ਹਮੇਸ਼ਾ ਗਿਫਟ ਦੇ ਤੌਰ ਤੇ ਕਿਤਾਬਾਂ ਹੀ ਦਿੰਨੀ
ਬਹੁਤ ਅੱਛੀ ਗੱਲ ਹੈਗੀ ਹੈ, ਕਿਤਾਬਾਂ ਨਾਲੋਂ ਵਧੀਆ ਕੋਈ ਚੀਜ਼ ਹੀ ਨਹੀਂ ਹੈ ਬਲਕਿ ਮੈਂ ਤਾਂ ਇਹੀ ਕਹਾਂਗੀ ਕਿ ਅਹ ਟੀ ਵੀ ਦੇਖਣ ਜਾਂ ਮੂਵੀਜ਼ ਦੇਖਣ, ਨਾਲੋਂ ਚੰਗਾ ਤੇ ਕਿਤਾਬਾਂ ਪੜ੍ਹਨੀਆਂ ਬਹੁਤ ਅੱਛੀਆਂ ਹੁੰਦੀਆਂ ਨੇ ਇੱਕ ਟਾਈਮ ਕਦੋਂ ਵਕਤ ਬੀਤ ਜਾਂਦਾ ਹੈਗਾ, ਔਰ ਬਹੁਤ ਅੱਛਾ ਐਕਸਪੀਰੀਅੰਸ ਹੁੰਦਾ ਹੈ ਕਿਸੇ ਲਾਈਫ ਟਾਈਮ ਦਾ ਪੂਰਾ ਨਿਚੋੜ ਹੁੰਦਾ ਹੈ, ਇੱਕ ਕਿਤਾਬ ਤੇ ਕਿਤਾਬ ਪੜ੍ਹਨਾ ਤਾਂ ਬਹੁਤ ਹੀ ਅੱਛੀ ਗੱਲ ਹੈਗੀ ਹੈ, ਤੁਸੀਂ ਕਿਸੇ ਦੀ ਅਹ ਥਿੰਕਿੰਗ ਦੇ ਬਾਰੇ ਪਤਾ ਚੱਲਦਾ ਹੈ, ਕੋਈ ਕੈਸੀ ਥਿੰਕਿੰਗ ਰੱਖਦਾ ਹੈ ਜੋ ਵੀ ਇਹ ਆਪਣੇ ਥੋਟਸ ਜਿਹੜੇ ਨੇ ਆਪਣੇ ਇਹ ਕਿਤਾਬ ਦੇ ਰਾਹੀਂ ਜਾਂ ਲਿਖ, ਕੇ ਬੰਦਾ ਆਪਣਾ ਦੱਸ ਸਕਦਾ ਹੈਗਾ ਹੈ ਬਹੁਤ ਅੱਛੀ ਗੱਲ ਹੈ, ਕਿਤਾਬ ਪੜ੍ਹਨਾ
ਹਾਂਜੀ, ਕਿਉਂਕਿ ਅੱਜ ਕੱਲ ਤੇ ਮੂਵੀਆਂ ਵੇਖਣ ਵਾਲਾ ਤੇ ਸਮਾਂ ਰਹਿ ਨੀ ਗਿਆ, ਕਿਉਂਕਿ ਇਸ ਤ੍ਹਾਂ ਦੀ ਚੀਜ਼ਾਂ ਹੁਣ ਮੂਵੀਆਂ ਚ ਆ ਰਹੀਆਂ ਨੇ ਕਿ ਤੁਸੀਂ ਨਿਆਣਿਆਂ ਨਾਲ ਬਹਿ ਕੇ ਤੇ ਦੇਖ ਹੀ ਨਹੀ ਸਕਦੇ, ਫੈਮਿਲੀ ਵਾਲੀ ਮੂਵੀ ਤੇ ਕੋਈ ਆਉਂਦੀ ਨੀ ਹੈ ਤੁਸੀਂ ਪਰਿਵਾਰ ਨਾਲ ਬਹਿ ਕੇ ਕੋਈ ਖੋ ਅਹ ਕੁਛ ਨਾ ਕੁਛ-ਕੁਛ ਨਾ ਕੁਛ ਇਹੋ ਜਿਹੀ ਚੀਜ਼ਾਂ ਉਹ ਆਦੀ ਰਹਿੰਦੀਆਂ ਨੇ ਕਿ ਮਤਲਬ ਕੀ ਕਹੀਏ ਕਿ ਆਪ ਨੂੰ ਹੀ ਥੋੜਾ ਜਿਹਾ ਸੰਕੋਚ ਹੋ ਜਾਂਦਾ ਹੈ, ਕਿ ਇਹ ਕੀ ਆ ਰਿਹਾ ਨਾਲ ਵੱਡੇ ਵੱਡੇ ਬੈਠੇ ਨੇ ਬਜ਼ੁਰਗ ਬੈਠੇ ਨੇ ਬੱਚੇ ਬੈਠੇ ਨੇ ਉਹਨਾਂ ਦੇ ਦਿਮਾਗ ਉੱਤੇ ਕੀ ਅਸਰ ਪਏਗਾ ਬਲਕਿ ਕਿਤਾਬ ਦਾ ਇਹ ਕਿ ਤੁਸੀਂ ਅਗਰ ਰਾਤੀ ਸੌਣ ਤੋਂ ਪਹਿਲਾਂ ਵੀ ਥੋੜ੍ਹੀ ਦੇਰ ਵਾਸਤੇ ਕਿ ਕਿਤਾਬ ਪੜ੍ਹ ਲਵੋ ਨਾ, ਭਾਵੇਂ ਇੱਕ ਦੋ ਪੇਜਿਜ਼ ਹੀ ਪੜ੍ਹੋ ਉਹਦੇ, ਬਹੁਤ ਸੋਹਣੀ ਨੀਂਦ ਆਉਂਦੀ ਹੈ। ਓਹੀ ਤੁਸੀਂ ਟੀ ਵੀ ਦੇਖ ਕੇ ਸੋੋ ਗੇ ਨਾ, ਤੇ ਤੁਹਾਨੂੰ ਦੋ ਤਿੰਨ ਘੰਟੇ ਤੇ ਨੀਂਦ ਆਏਗੀ ਨੀ ਆਏਗੀ, ਕਿਉਂਕਿ ਉਹੀ ਹੈ ਟੀ ਵੀ ਦਾ, ਸਕਰੀਨ ਜਿਹੜਾ ਹੈ, ਉਹਦੇ ਕਰਕੇ ਕੇ ਬੱਚਿਆਂ ਦੇ ਦਿਮਾਗ ਤੇ ਵੀ ਅਸਰ ਪੈਂਦਾ ਹੈ ਨਾਲੇ ਉਹ ਕਹਿੰਦੇ ਆ ਨਾ ਕਿ ਉਹ ਨੀਲੇ ਕਲਰ ਦੀ ਰੇਜ, ਆਉਂਦੀਆਂ ਨੇ ਟੀ ਵੀ ਤੋਂ ਤੇ ਤੁਸੀਂ ਐ ਟੀ ਵੀ, ਜਾਂ ਮੋਬਾਇਲ, ਤੋਂ ਦੂਰ ਰਿਹਾ ਕਰੋ। ਸੋਣ ਤੋਂ ਦੋ ਘੰਟੇ ਪਹਿਲਾਂ, ਹਾਂਜੀ ਬਹੁਤ ਬੁਰਾ ਅਸਰ, ਪੈਂਦੀਆਂ ਨੇ ਤੇ ਉਸ ਤੋਂ ਚੰਗਾ ਹੈ ਕਿ, ਤੁਸੀਂ ਇੱਕ ਕਿਤਾਬ ਫੜ ਲੋ, ਓਦੇ ਦੋ ਤਿੰਨ ਪੇਜ ਜੇ ਪੜ੍ਹੋ ਨੀਂਦ ਵੀ ਅੱਛੀ ਆਏਗੀ ਗਿਆਨ ਵੀ ਤੁਹਾਨੂੰ ਭਰਪੂਰ ਮਿਲੇਗਾ ਨਾਲੇ ਇੱਕ ਵਾਰੀ ਤੁਸੀ ਕਿਤਾਬ ਪੜ੍ਹਨਾ ਸ਼ੁਰੂ ਕਰੋਗੇ ਨਾ, ਤੁਹਾਨੂੰ ਲੱਗੇਗਾ ਕਿ ਪੂਰੀ ਕਿਤਾਬ, ਖ਼ਤਮ ਕਰ ਹੀ ਦੂ ਤੇ ਚੰਗਾ ਹੈ
ਔ, ਅੰਦਰ ਫੇਿਰ? ਹੁੰਦਾ ਹੈ, ਕਿ ਹਾਂਜੀ ਅੱਗੇ ਦਾ ਕੀ ਹੋਏ? ਅੱਗੇ ਦਾ ਕੀ ਹੋਏਗਾ, ਉਹ ਇੱਕ ਆਪਣੇ ਆਪ ਚ ਹੀ ਬੰ ਬੰਦੇ ਨੂੰ ਹੁੰਦਾ ਹੈਗਾ ਕਿ ਇਹ ਪੜ੍ਹੀ ਲਈਏ ਹੋਰ ਅੱਗੇ ਪੜ੍ਹ ਲਈਏ ਹੋਰ ਅੱਗੇ ਪੜ੍ਹ ਲਈਏ ਥੋੜ੍ਹੀ ਜਿਹੀ ਤੇ ਅਸੀਂ, ਹੋਰ ਪੜ੍ਹ ਲਈਏ, ਅੱਛੀ ਗੱਲ ਹੈ, ਬਹੁਤ ਅੱਛੀ ਆਦਤ ਤੇ ਹੈਗੀ ਹੈ ਕਿ, ਐ ਕਿਤਾਬ ਪੜ੍ਹਨਾ
ਹਾਂਜੀ, ਓਹੀ ਹੈ ਹੁਣ ਕੀ ਹੈ ਨਾ ਮੈਂ ਆਪਣੇ ਮੁੰਡੇ ਨੂੰ ਵੀ, ਅਹ ਬਚਪਨ ਤੋਂ ਹੀ, ਜਦੋਂ ਪੜ੍ਹ ਵੀ ਨੀ ਪਾਉਂਦਾ ਸੀ। ਥੋੜਾ ਜਿਹਾ ਬੈਠਣ ਲੱਗ ਗਿਆ ਸੀ ਨਾ, ਤਾਂ ਹੀ ਉਹਨੂੰ ਮੈਂ ਏ ਬੀ ਸੀ ਡੀ, ਹਿੰਦੀ ਦੀ ਬੁੱਕਾਂ, ਪੰਜਾਬੀ ਦੀ ਬੁੱਕਾਂ, ਲਿਆ ਕੇ ਤੇ ਦਿੰਦੀ ਸੀ ਬਸ, ਉਹ ਦੇਖ ਦੇਖ ਕੇ ਹੀ ਖੁਸ਼ ਔ ਜਾਂਦਾ ਸੀ, ਤਦ ਦੀ ਮੈਂ ਉਹਨੂੰ ਆਦਤ ਪਾਈ ਹੈ ਕਿ ਕਿਤਾਬ ਤੋਂ ਵੱਡਾ ਮੈਂ ਹਾਲੇ ਵੀ ਉਹਨੂੰ ਕਈ ਕਹਿੰਨੀ ਆ, ਜਦੋਂ ਕਹਿੰਦਾ ਨਾ ਕਿ ਮੇਰੇ ਦੋਸਤ ਮੇਰੇ ਨਾਲ ਖੇਡਦੇ ਨਈ ਆ ਉਹ ਲੋਕ ਆਪਣੇ ਟਾਈਮ ਤੇ, ਬਿਜ਼ੀ ਨੇ ਮੋਬਾਇਲ ਤੇ ਲੱਗੇ ਨੇ, ਤੁਸੀਂ ਨਈ ਦਿੰਦੇ ਮੈਨੂੰ ਮੋਬਾਇਲ, ਤੇ ਮੈਂ ਉਹਨੂੰ ਇਹੀ ਗੱਲ ਸਮਝਾਉਂਦੀ ਆ ਕਿ ਬਾਈ, ਅਹ ਕਿਤਾਬਾਂ ਤੋਂ, ਅੱਛਾ ਦੋਸਤ ਤੇਰਾ ਕੋਈ ਨੀ ਹੈ ਉਹਨਾਂ ਨੇ ਕਦੀ ਤੇਰਾ ਸਾਥ ਨਹੀਂ ਛੱਡਣਾ ਤੂੰ ਜਿੱਥੇ ਵੀ ਜਾਏਗਾ ਤੇਰੇ ਨਾਲ ਕਿਤਾਬਾਂ ਅਸੀਸਾਂ, ਹਮੇਸਾ ਹੀ ਰਹਿਣਗੀਆਂ, ਗਿਆਨ ਮਿਲਦਾ ਰਹੇਗਾ, ਦੋਸਤ ਦਾ ਕੀ ਹੈ ਅੱਜ ਕੱਲ ਕਿਸੇ? ਹੋਰ ਦੇ ਦੋਸਤ ਹੋ ਜਾਣਗੇ, ਫਿਰ ਉਹਨਾਂ ਨੂੰ ਆਪਣੇ ਆਪਣੇ ਲਾਈਫ ਚ ਸਾਰੇ ਬੀਜੀ ਹੋ ਜਾਣਗੇ, ਕੋਈ ਤੈਨੂੰ ਸਮਾਂ ਨੀ ਦੇ ਪੜਨਾ ਪਏਗਾ, ਲੇਕਿਨ ਕਿਤਾਬ ਇੱਕ ਇਹੋ ਜਿਹੀ ਚੀਜ਼ ਹੈ, ਜੋ ਹਮੇਸ਼ਾ ਤੇਰੇ ਨਾਲ ਰਹੇਗੀ, ਤੈਨੂੰ ਸਮਾਂ ਦੇ ਸਕਦੀ ਕੀ ਹੈ ਤੇਰਾ ਸਾਥ ਕਦੀ ਨਹੀ ਛੱਡੇਗੀ?
ਬਿਲਕੁਲ, ਸਹੀ ਗੱਲ ਹੈ ਮੈ ਸਹਿਮਤ ਹੈ ਗੀ, ਇਸ ਚੀਜ਼ ਤੇ ਨਾਲੇ, ਇੱਕ ਕਿਤਾਬ ਪੜ੍ਹਨ ਨਾਲ ਨਾ, ਬੰਦੇ ਦਾ ਵਿਕ ਵਿਚਾਰ, ਵੀ ਬਦਲਦੇ ਹੈਗੇ ਨੇ, ਕਿ ਐ ਅੱਛੀ ਚੀਜ਼ਾਂ ਅਸੀਂ ਉਹਦੇ ਚ ਪੜ੍ਹਦੇ ਹਾਂ, ਔਰ ਕੁੱਛ ਚੀਜ਼ਾਂ ਐਸੀਆਂ ਹੁੰਂਦੀਆਂ ਨੇ ਜੋ ਸਾਡੇ ਦਿਮਾਗ ਚ ਯਾਦ ਰਹਿ ਜਾਂਦੀਆਂ ਹੈਗੀਆਂ ਨੇ, ਕਿ ਹਾਂਜੀ, ਅਸੀਂ ਐ ਪੜ੍ਹਿਆ ਹੈਗਾ ਸੀ। ਸਾਨੂੰ ਅ ਇਹ ਚੀਜ਼ ਯਾਦ ਹੈਗੀ ਹੈ, ਇ ਇਹ ਗੱਲ ਅੱਛੀ ਹੈਗੀ ਹੈ। ਇਹ ਗੱਲ ਸਹੀ ਹੈ, ਗੱਲ ਐ ਗ਼ਲਤ ਹੈ, ਬਹੁਤ ਸਾਰਾ ਇੱਕ ਤਜੁਰਬਾ, ਆਪਣੇ ਕੋਲ ਆ ਜਾਂਦਾ ਹੈ ਪ੍ਰ, ਨਾਲੇ ਅਗਰ ਦੇਖ ਅਗਰ ਮੈਂ ਬੱਚਿਆਂ ਦੇ ਬਾਰੇ ਦੇਖਾਂ ਕਿ ਅਗਰ ਬੱਚਿਆਂ ਨੂੰ ਅਸੀਂ ਕੋਈ ਵੀ ਕਿਤਾਬ ਪੜ੍ਹਨ ਨਾ ਸਿੱਖਾਂਗੇ ਤਾਂ ਉਹਨਾਂ ਦਾ, ਇੱਕ ਅ ਬੋਲਣ ਦਾ ਲਹਿਜਾ ਔਰ ਇੱਕ ਕਿਸੇ ਚੀਜ਼ ਨੂੰ ਅ ਦਿਖਾਉਣ ਦਾ ਜਾਂ ਬੋਲਣ ਦਾ ਤਰੀਕਾ ਤੇ ਜੀ, ਬਹੁਤ ਫ਼ਰਕ ਪੈਂਦਾ ਹੈਗਾ, ਇਹ ਸਭ ਚੀਜ਼ਾਂ ਦਾ ਕਿਤਾਬ ਪੜ੍ਹਨ ਨਾ ਅਗਰ ਬੱਚਾ ਬੋਲ ਬੋਲ ਕੇ ਪੜ੍ਹ ਰਿਹਾ ਹੈਗਾ, ਤੇ ਉਹਦੇ ਨਾਲ ਉਹਦਾ ਅ ਅੱਛਾ, ਇੱਕ ਅਹ, ਉਹਦੇ ਤੇ ਅਸਰ ਪੈ ਰਿਹਾ ਹੈਗਾ ਹੈ ਕਿ, ਹਾਂ ਉਹ ਬੋਲ ਰਿਹਾ ਹੈਗਾ। ਤੇ ਅੱਜ ਕੱਲ੍ਹ ਬੱਚੇ ਘੱਟ ਹੀ ਬੋਲਣਾ, ਘੱਟ ਕਰਦੇ ਹੈਗੇ ਨੇ, ਟੀ ਵੀ ਔਰ ਇਹ ਸਭ ਮੂਵੀਜ਼ ਵਗੈਰਾ ਦੇਖਣਾ ਤੇ, ਬੰਦਾ ਚੁੱਪ ਕਰਕੇ ਦੇਖ, ਇਦਾ ਕਿਤਾਬ ਪੜ੍ਹ ਰਿਹਾ ਹੈ ਤੇ ਉਹ ਬੋਲਣ ਚ ਵੀ ਅੱਛਾ ਹੋ ਰਿਹਾ ਹੈਗਾ ਹੈ
ਹਾਂਜੀ, ਉਹ ਤੇ ਹੈ, ਹੀ ਹ। ਹਾਂਜੀ, ਬਹੁਤ ਸਾਰੀ ਸਟੋਰੀ ਬੁੱਕਾਂ ਕਹਾਣੀਆਂ ਵਾਲੀ ਬੁੱਕ ਬੁੱਕਾਂ, ਇਹੋ ਜਿਹੀਆਂ ਆਉਂਦੀਆਂ ਨੇ ਨਾ, ਜਿਹੜਾ ਤੁਸੀਂ ਪੜ੍ਹਦੇ ਪੜ੍ਹਦੇ ਤੁਹਾਨੂੰ ਨਹੀਂ ਨਹੀਂ ਸਟੋਰੀਆਂ ਪਤਾ ਲੱਗਦੀਆਂ ਅੱਛਾ ਇਹ ਵੀ ਹੋ ਸਕਦਾ ਅੱਛਾ ਇਹ ਵੀ ਹੋ ਸਕਦਾ ਨਾਲੇ ਉਹਦੇ ਵਿੱਚ ਅਗਰ ਕੁੱਛ ਵੀ ਅਹ ਬਹੁਤ ਜ਼ਿਆਦਾ ਮੁਸ਼ਕਿਲ ਸ਼ਬਦ ਆ ਜਾਂਦਾ ਹੈ ਤੇ ਤੁਸੀਂ ਆਰਾਮ ਨਾਲ ਡਿਕਸ਼ਨਰੀ ਚ ਉਹਦਾ ਮਤਲਬ ਕੱਢ ਸਕਦੇ ਹੋ ਬੱਚਾ ਆਪਣੇ ਆਪ ਉਹਦਾ ਮਤਲਬ ਢੂੰਡੇਗਾ ਕਰੇਗਾ ਤੇ ਉਹਦੇ ਇਹ ਸਮਝੋ ਉਹਦੀ ਵੋਕੈਬਲਰੀ ਵਧੇਗੀ ਨਾਲੇ ਉਹਦਾ ਬੋਲਣ ਦਾ ਤਰੀਕਾ ਅ ਸਹੀ ਰਹੇਗਾ ਨਾਲੇ ਇਹ ਆ ਕਿ ਮੂਵੀ ਦੇਖਣ ਨਾਲ ਕੀ ਹੈ ਕਿ ਮੂਵੀ ਦੇਖਦੇ ਦੇਖਦੇ ਨਾ ਬੱਚੇ ਮੈਂ ਬਹੁਤ ਸਾਰੀ ਇਸ ਤਰ੍ਹਾਂ ਦੇ ਬੱਚੇ ਦੇਖੇ ਨੇ ਜਿਹੜਾ ਮੋਬਾਇਲ ਟੀਵੀ ਤੇ ਇਹ ਸਭ ਚੀਜ਼ਾਂ ਚ ਬਹਿ ਕੇ ਜਿਹੜੀ ਸਟੋਰੀ ਵਗੈਰਾ ਦੇ ਦੇ ਨੇ ਯਾ ਕਹਿ ਲਓ ਮੂਵੀ ਵਗੈਰਾ ਦੇਖਦੇ ਨੇ ਉਹਨਾਂ ਨੂੰ ਨਾ ਬੋਲਣ ਦੇ ਵਿੱਚ ਬੜਾ ਹਿਚਕਿਚਾਹਟ ਧੁੰਦੀ ਹੈ ਚੰਗੀ ਤਰ੍ਹਾਂ ਬੋਲ ਨੀ ਪਾਉਂਦੇ ਨੇ ਕਿਸੇ ਦੇ ਨਾਲ ਗੱਲ ਨੀ ਕਰ ਪਾਉਂਦੇ ਨੇ ਬੜੇ ਅ ਮਤਲਬ ਰਿਜ਼ਰਵ ਰਹਿੰਦੇ ਨੇ ਚੰਗੀ ਤਰ੍ਹਾਂ ਆਪਣੇ ਆਪਣੇ ਵਿਚਾਰਾਂ ਨੂੰ ਖੁੱਲ ਕੇ ਕਹਿ ਨਹੀਂ ਪਾਉਂਦੇ ਨੇ ਲੇਕਿਨ ਜਿਹੜੇ ਬੱਚੇ ਕਿਤਾਬ ਨੂੰ ਪੜ੍ਹਦੇ ਨੇ ਨਾ ਉਹ ਬੱਚੇ ਤੇ ਮਤਲਬ ਉਹਨਾਂ ਦਾ ਅਲੱਗ ਹੀ ਤਰੀਕਾ ਹੁੰਦਾ ਹੈ ਉਹਨਾਂ ਦੀ ਸੁਪਰੀਮ ਬਹੁਤ ਅੱਛੀ ਹੋ ਜਾਂਦੀ ਹੋ ਜਾਂਦੀ ਹੈ ਬੋਲਣ ਵਾਲੀ ਨਾਲੇ ਨਵੀਂ ਨਵੀਂ ਚੀਜ਼ਾਂ ਬੁੱਕ ਤੇ ਹਰ ਇੱਕ ਤਰੀਕੇ ਦੀ ਆਦੀ ਤੁਸੀਂ ਸਟੋਰੀ ਬੁੱਕ ਲੈ ਲਓ ਤੁਸੀਂ ਅ ਅ ਐ ਗੁਰੂਆਂ ਦੇ ਉੱਤੇ ਬੁੱਕ ਪੜ੍ਹ ਲੋ ਕੁੱਛ ਪੜ੍ਹ ਲਓ ਹੁਣ ਸਾਡਾ ਇਤਿਹਾਸ ਜਿਹੜਾ ਹੈਗਾ ਦੈ ਉਹ ਅਗਰ ਬੁੱਕਾਂ ਦੇ ਥਰੂ ਸਾਡੇ ਬੱਚਿਆਂ ਨੂੰ ਪਤਾ ਲੱਗੇਗਾ ਤੇ ਇਸ ਤੋਂ ਜ਼ਿਆਦਾ ਵਧੀਆ ਚੀਜ਼ ਕੋਈ ਕੋਈ ਹੈ ਨੀ ਚਲੋ ਅਗਰ ਆਪਾਂ ਨੀ ਹੈਗੇ ਉਹਨਾਂ ਦੇ ਕੋਲ ਦੱਸਣ ਵਾਲੇ ਹਮ ਹਾਂਜੀ
ਬ ਬੱਚੇ ਇਹੀ ਸਭ ਚੀਜ਼ਾਂ ਪੜ੍ਹ ਲੈਣ ਤੇ ਬਹੁਤ ਅੱਛੀ ਚੀਜ਼ ਹੈ। ਪਰ ਕਹਿੰਦੇ ਨਾ ਕਿ ਪੜ੍ਹਨਾ ਕਦੀ ਬੇਕਾਰ ਨਹੀਂ ਜਾਂਦਾ ਹੈਗਾ ਅਗਰ ਤੁਸੀਂ ਕਿਤਾਬਾਂ ਪੜੀਆਂ ਨੇ ਤੇ ਉਹ ਕਦੀ ਖ਼ਰਾਬ ਨਹੀਂ ਜਾਏਗਾ ਤੁਹਾਨੂੰ ਕੁਛ ਨਾ ਕੁਛ ਦੇ ਕੇ ਹੀ ਜਾਣਗੀਆਂ ਇਸ ਕਰਕੇ ਮੇਰਾ ਵੀ ਹੈ ਹੈਗਾ ਹੈ ਕਿ ਮੈਂ ਵੀ ਬਹੁਤ ਕਿਤਾਬ ਪੜ੍ਹਨਾ ਮੈਨੂੰ ਵੀ ਬਹੁਤ ਅੱਛਾ ਲੱਗਦਾ ਹੈਗਾ ਐਤੇ ਅਗਰ ਕੋਈ ਬੁੱਕ ਮੈਂ ਲੈ ਲਈ ਹੈਗੀ ਤੇ ਜਦ ਤੱਕ ਉਹ ਖ਼ਤਮ ਨੀ ਹੋ ਜਾਂਦੀ ਤਦ ਤੱਕ ਇਹ ਹੁੰਦਾ ਕਿ ਉਹਨੂੰ ਪੜ੍ਹਦੇ ਰਹੋ ਪੜ੍ਹਦੇ ਰਹੋ ਅ ਕਈ ਵਾਰ ਤਾਂ ਐਸਾ ਹੁੰਦਾ ਕਿ ਇੰਨੀ ਅੱਛੀ ਲੱਗਦੀ ਹੈ ਉਸ ਚੀਜ਼ ਨੂੰ ਬੰਦਾ ਦੁਬਾਰਾ ਪੜ੍ਹਦਾ ਹੈਗਾ ਇੰਨੀ ਅੱਛੀ ਲੱਗਦੀ ਹੈ ਉਹਦੀ ਗੱਲਾਂ ਜਾਂ ਲਿਖੀਆਂ ਹੋਈਆਂ ਜੋ ਵੀ ਗੱਲਾਂ ਨੇ ਉਹ ਬਹੁਤ ਅੱਛੀਆਂ ਲੱਗਦੀਆਂ ਨੇ ਤੇ ਅੱਛਾ ਲੱਗਦਾ ਹੈ ਅਸੀਂ ਆਪਣੇ ਬੱਚਿਆਂ ਨੂੰ ਵੀ ਦੱਸਦੇ ਹੈਗੇ ਹੈ ਕਿ ਹਾਂਜੀ ਤੁਸੀਂ ਇਹ ਪੜ੍ਹੋ ਇਹਦਾ ਤੁਹਾਨੂੰ ਬਹੁਤ ਸਾਰੀ ਸੀਿੱਖ ਮਿਲੇਗੀ ਤੁਸੀਂ ਸਾੜਿਆਸ ਇਹ ਬਹੁਤ ਫਾਇਦੇਮੰਦ ਰਹੇਗੀ ਅੱਜ ਤੁਹਾਨੂੰ ਲੱਗ ਸ਼ਾਇਦ ਲੱਗੇਗਾ ਕਿ ਇਹ ਬੋਰਿੰਗ ਹੈ ਜਾਂ ਕੁਛ ਹੈ ਪਰ ਅ ਆਉਣ ਵਾਲੇ ਟਾਈਮ ਤੁਹਾਡੇ ਵਾਸਤੇ ਬਹੁਤ ਹੀ ਫਾਇਦੇਮੰਦ ਹੋਏਗੀ ਕਿਤਾਬਾਂ
ਹਾਂਜੀ ਉਹ ਤੇ ਹੈ ਹੀ ਹੈ ਹੁਣ ਤੁਸੀਂ ਖੁਦ ਸੋਚ ਲਓ ਆਪਾਂ ਕਿਤੇ ਸਫ਼ਰ ਵੀ ਕਰਨ ਜਾਂਦੇ ਹਾਂ ਟ੍ਰੇਨ ਚ ਜਾ ਰਹੇ ਹਾਂ ਪਲੇਨ ਚ ਜਾ ਰਹੇ ਹਾਂ ਉੱਥੇ ਤੇ ਤੁਹਾਡਾ ਨੈਟਵਰਕ ਬੰਦ ਹੋ ਜਾਂਦਾ ਫੋਨ ਦਾ ਤੇ ਤੁਸੀਂ ਕਿ ਕੋਈ ਅਗਰ ਜਦ ਤੱਕ ਤੁਸੀਂ ਕੋਈ ਮੂਵੀ ਡਾਊਨਲੋਡ ਨਹੀਂ ਕੀਤੀ ਤਦ ਤੱਕ ਤੁਸੀਂ ਮੂਵੀ ਦੇਖ ਨੀ ਸਕਦੇ ਲੇਕਨ ਕਿਤਾਬ ਇੱਕਹੋ ਜਿ ਚੀਜ਼ ਹੈ ਕਿ ਤੁਸੀਂ ਉਹਨੂੰ ਕਿੱਥੇ ਵੀ ਕਿੰਨਾ ਵੀ ਲੰਬਾ ਸਫ਼ਰ ਹੋਏ ਕੁਛ ਵੀ ਹੋਏ ਆਰਾਮ ਨਾਲ ਪੜ੍ਹ ਸਕਦੇ ਹੋ ਮੇਰਾ ਤੇ ਮੁੰਡਾ ਇਹੋ ਜਿਹਾ ਹੈ ਜਦ ਤੱਕ ਰਾਤੀ ਸੋਣ ਤੋਂ ਪਹਿਲਾਂ ਇੱਕ ਦੋ ਅ ਸਟੋਰੀਆਂ ਨਾਲ ਨਾ ਪੜੇ ਤਦ ਤੱਕ ਉਹਨੂੰ ਨੀਂਦ ਨਹੀਂ ਆਉਂਦੀ ਉਹਦਾ ਰੂਟੀਨ ਹੈ ਰੋਜ਼ ਰਾਤੀ ਇਹ ਅੱਧੀ ਸਟੋਰੀ ਪੜ੍ਹ ਕੇ ਹੀ ਸੋਏਗਾ ਤੇ ਮੈਂ ਕੋਸ਼ਿਸ਼ ਇਹੀ ਕਰਦੀ ਹਾਂ ਕਿ ਇਹ ਰੂਟੀਨ ਹਮੇਸ਼ਾ ਵਾਸਤੇ ਬਣਿਆ ਰਹੇ ਜਦ ਤੱਕ ਸਾਡੇ ਅੰਡਰ ਨੇ ਸਾਡੇ ਬੱਚੇ ਤਦ ਤੱਕ ਤੇ ਆਪਾਂ ਇਹ ਆਦਤ ਪਾਈ ਸਕਦੇ ਆ ਅੱਗੇ ਤੇ ਉਹਨਾਂ ਦੇ ਮਰਜ਼ੀ ਹੈ ਕੀ ਕਰਨਾ ਕੀ ਨਹੀਂ ਬਟ ਜਦ ਤੱਕ ਮੇਰੇ ਅੰਡਰ ਹੈ ਜਾਂ ਮੇਰੇ ਛੋਟਾ ਹੈਗਾ ਹਲੇ ਲੇਕਿਨ ਉਹੀ ਮੈਂ ਉਹਨੂੰ ਇਹੀ ਕਹਿੰਦੀ ਹਾਂ ਕਿ ਬੇਟਾ ਹੁਣ ਆਪ ਕਹਿੰਦਾ ਮੈਂ ਹੁਣ ਸਟੋਰੀ ਪੜ੍ਹਨਾ ਇੱਕ ਇੱਕ ਸਟੋਰੀ ਪੜ੍ਹ ਕੇ ਫਿਰ ਮੈਂ ਸੋਵਾਂਗਾ ਨਾਲੇ ਉਹਨੂੰ ਥੋੜਾ ਜਹਾ ਇੰਟਰਸਟ ਵੀ ਹੈ ਕਿ ਹਲੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਹ ਬੁੱਕ ਲਿਆ ਕੇ ਦਿੱਤੀ ਸੀ ਮੈਂ ਉਹਨੂੰ ਉਹਨੂੰ ਪੜ ਰਿਹਾ ਉਹਨਾਂ ਦੇ ਬਾਰੇ ਜਾਣ ਰਿਹਾ ਤੇ ਜਦੋਂ ਉਹਨਾਂ ਦੇ ਬਾਰੇ ਜਾਣਦਾ ਹੈ ਤੇ ਮੈਨੂੰ ਫਿਰ ਦੱਸਦਾ ਕਿ ਮੰਮਾ ਇਸ ਤਰ੍ਹਾਂ ਹੈਗਾ ਇਹ ਇਸ ਤਰ੍ਹਾਂ ਕਰਦੇ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਇਹ ਲਿਖ ਖਿਆ ਸੱਚੀ ਗੱਲ ਹੈ ਸੱਚੀ ਗੱਲ ਹੈ ਸੋਚੋ ਬੱਚੇ ਨੂੰ ਵੀ ਥੋੜ੍ਹੀ ਜਿਹੀ
ਆਪਣਾ ਇਤਿਹਾਸ ਪਤਾ ਚੱਲ ਰਿਹਾ ਹੈਗਾ ਹਮ ਇਹ ਵੀ ਗੱਲ ਹੈਗੀ ਆਪਣਾ ਹਸ ਪਤ ਚੱਲਣਾ ਬਹੁਤ ਜਰੂਰੀ ਹੈਗਾ
ਉਹ ਤੇ ਹੈ ਹੀ ਹੈ ਹਾਂਜੀ ਕਿਉਂਕਿ ਅੱਜ ਕੱਲ ਜੋ ਸਮਾਂ ਚੱਲ ਰਿਹਾ ਨਾ ਉਹਦੇ ਵਿੱਚ ਲੋਕਾਂ ਨੂੰ ਇਹ ਹੋ ਗਿਆ ਉਹ ਲੋਕ ਸਿਰਫ ਸੋਸ਼ਲ ਮੀਡੀਆ ਰੀਲ ਬਣਾ ਲੋੋ ਡਾਂਸ ਕਰ ਲੋ ਗੇਮ ਖੇਡ ਲੋੋ ਬਸ ਹੋਰ ਕੁਛ ਨੀ ਲੇਕਿਨ ਆਪਣੀ ਅਗਰ ਤੁਸੀਂ ਸੋਚੋ ਰਾਬ ਨਾਲ ਲੱਗਣ ਬੱਚੇ ਸਾਡੇ ਅ ਸਾਡੇ ਇਤਿਹਾਸ ਨਾਲ ਜੁੜ ਰਹੇ ਨੇ ਸਾਡੇ ਗੁਰੂਆਂ ਬਾਰੇ ਜਾਣ ਰਹੇ ਨੇ ਕੇਵਲ ਇਹ ਇਤਿਹਾਸ ਹੀ ਨਹੀਂ ਕੋਈ ਵੀ ਨੌਲੇਜ ਹੋਏ ਜਿਵੇਂ ਸਾਇੰਸ ਦਾ ਹੀ ਕਹਿ ਲਓ ਅ ਯੂਨੀਵਰਸ ਬਾਰੇ ਜਾਣ ਰਹੇ ਨੇ ਕਿਵੇਂ ਅਮ ਸਟਾਰ ਬਣਦਾ ਹੈ ਕਿਵੇਂ ਮੂਨ ਬਣਿਆ ਕੀ ਹੈ ਕੀ ਨਹੀਂ ਇਹ ਸਭ ਬੱਚੇ ਦੇ ਅੰਦਰ ਨਾ ਉਤਸੁਕਤਾ ਜਾਗਰੂਕ ਹੁੰਦੀ ਹੈ ਹਾਂ ਉਹ ਫੇਿਰ ਹੋਰ ਜਾਣਨ ਦੀ ਕੋਸ਼ਿਸ਼ ਕਰਦਾ ਕਿ ਕਿਸ ਤਰ੍ਹਾਂ ਹੋਰ ਮੰਮੀ ਕਿਸ ਤਰ੍ਹਾਂ ਹੋਰ ਕਿਸ ਤਰ੍ਹਾਂ
ਤੇ ਇਹ ਨਾ ਕਿਤਾਬ ਨਾਲ ਬਹੁਤ ਫ਼ਰਕ ਪੈਂਦਾ ਹੈਗਾ ਸਭ ਚੀਜ਼ ਜ਼ਿਆਦਾ
ਉਹੀ ਹੈ ਪੜ੍ਹਨਾ ਬਹੁਤ ਜ਼ਰੂਰੀ ਹੈ ਜਿੰਨਾ ਪੜ੍ਹੇਗਾ ਬੱਚਾ ਉਹਨਾ ਗਿਆਨ ਦਾ ਸਾਗਰ ਕਹਿ ਲੋ ਉਹਦੇ ਅੰਦਰ ਬਣੇਗਾ ਤੇ ਹੋਰ ਉਤਸੁਕਤਾ ਜਾਗਰੂਕ ਹੋਏਗੀ ਕਿ ਮੈਨੂੰ ਇਹ ਵੀ ਪੜ੍ਹਨਾ ਮੈਨੂੰ ਉਹ ਵੀ ਵੀ ਪੜ੍ਹਨਾ ਮੈਂ ਚੱਲ ਇਹਦੇ ਬਾਰੇ ਵੀ ਜਾਣ ਲ ਨਾਲੇ ਖਿਡੌਣਿਆਂ ਦਾ ਕੀ ਹੈ ਬੱਚੇ ਨੇ ਦੋ ਤਿੰਨ ਵਾਰੀ ਖੇਡਿਆ ਟੁੱਟ ਗਿਆ ਸੁੱਟ ਦਿੱਤਾ ਪੈਸੇ ਹੀ ਵੇਸਟ ਹੋਏ ਕਿਤਾਬਾਂ ਦਾ ਕੀ ਹੈ ਉਹਦੇ ਵਿੱਚ ਕੋਈ ਪੈਸੇ ਨਹੀਂੀ ਵੇਸਟ ਹੋਣੇ ਤੁਸੀਂ ਅੱਜ ਪੜ੍ਹੋਗੇ ਉਹੀ ਬੁੱਕ ਦੁਬਾਰਾ ਬੱਚਾ ਫਿਰ ਤੋਂ ਪੜ੍ਹੇਗਾ ਦੇਖਣਾ ਉਹ ਨੀ ਪੜ੍ਹੇਗਾ ਤੇ ਉਹਦੇ ਛੋਟੇ ਭੈਣ ਭਰਾ ਪੜ੍ਹ ਲੈਣਗੇ ਤੇ ਕਿਤਾਬਾਂ ਦੇ ਐਸੀ ਹੈ ਗੀਆਂ ਮੂਵੀ ਦਾ ਕੀ ਹੈ? ਥੋੜ੍ਹੀ ਦੇਰ ਦੇਖਿਓ, ਉਹਦੇ ਚ ਕੀ ਬੱਚੇ ਨੇ ਗਾਣੇ ਹੀ ਸੁਣੇ ਨੇ। ਗਾਣੇ ਯਾਦ ਰਹਿ ਜਾਣਗੇ। ਨਾਲੇ ਅੱਜ ਕੱਲ ਤੇ ਮੂਵੀਆਂ ਵੀ ਇਹੋ ਜਿਹੀਆ ਨਹੀਂ ਆ ਰਹੀਆਂ ਜਿਹੜੀਆਂ ਤੁਸੀਂ ਬਹਿ ਕੇ ਫੈਮਿਲੀ ਨਾਲ ਦੇਖੇ ਦੇਖੀ ਜਾਏ। ਹਾਂਜੀ।
ਹ ਚੰਗਾ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਐਚੁਲੀ ਮੇਰੇ ਥੋੜੇ ਗੈਸਟ ਆਏ ਨੇ ਘਰੇ। ਮੈਂ ਉਹਨਾਂ ਨੂੰ ਦੇਖਣਾ ਹੈਗਾ। ਚੰਗਾ। ਓ, ਕੇ ਸਤਿ ਸ੍ਰੀ ਅਕਾਲ ਫਿਰ ਗੱਲ ਕਰਾਂਗੇ।
ਹਾਂਜੀ -ਹਾਂਜੀ ਜ਼ਰੂਰ